ਹਾਂਜੀ। ਕੱਟਿਆ ਗਿਆ ਸੀ ਦੀਦੀ। ਠੀਕ ਆ ਜੀ।
ਹੈਲੋ, ਵਧੀਆ ਤੁਸੀਂ ਦੱਸੋ। ਹੈਲੋ, ਕਿਵੇਂ ਹੋ?
ਠੀਕ ਠਾਕ, ਤੁਸੀਂ ਦੱਸੋ
ਵਧੀਆ ਜੀ ਹੋਰ ਕੀ ਕਰਦੇ ਔ।
ਚਾਹ ਬਣਾਈ ਜਾਂਦੇ ਸੀਗੇ, ਚਾਹ ਬਣਾ ਕੇ ਨਾਲ ਅੱਜ ਚੌਲ ਬਣਾਏ, ਹਲਕੇ ਜੇਸੀ ਚੌਲ ਬਣਾ ਲੈਂਨੇ ਆ। ਚਲੋ ਖਾਧੇ ਜਾਣਗੇ ਦੁਪਹਿਰ ਵਾਲੇ।
ਘਿਆ ਆ ਇਹ ਤੋਂ, ਹੋਰ ਹੋਰ ਨੀ ਕੁਛ ਬਣਾਉਂਦੇ ਖਾਣੇ ਚ ਨਵਾਂ।
ਖਾਣੇ ਚ ਕਿਤੇ ਮੈਗੀ ਬਣਾ ਲਈ, ਕਿਤੇ ਦੂਜਾ ਬਣਾ ਲਿਆ, ਆਪਣਾ ਉਹ ਪਾਸਤਾ ਪੂਸਤਾ ਵਗੈਰਾ ਤੇ ਇਹ ਹੁਣ ਵੀ ਵਧੀਆ ਚੀਜ਼ ਨੀ ਸਿਹਤ ਲਈ ਇਹ ਘੱਟ ਬਣਾਉਦੇ ਆ, ਉਵੇਂ ਕਰਕੇ ਜਿਵੇਂ ਦਲੀਆ ਬਣਾ ਲਿਆ, ਜਾਂ ਕੋਈ ਚਾਵਲ ਬਣਾ ਲਏ ਉਹਦਾ ਕਰਕੇ ਜਾਂ ਕੋਈ ਔਟਸ ਵਗੈਰਾ ਬਣਾ ਲਿਆ, ਤੇ ਇਹ ਜ ਵੀ ਚੀਜ਼ ਜਹੜੀ ਸਿਹਤ ਲਈ ਵਧੀਆ ਹੋਵੇ, ਉਹ ਜਿਹੀਆਂ ਚੀਜ਼ਾਂ ਯੂਜ ਕਰ ਲੈਂਦੇ ਨੇ
ਹਾਂਜੀ ਇਹ ਤਾਂ ਹੈ, ਚਲੋ ਇੱਕ ਗਰਮੀ ਦੇ ਨਾਲ ਜ਼ਿਆਦਾ ਕੁਛ ਖਾਧਾ ਪੀਤਾ
ਖਾਧਾ ਪੀਤਾ ਨੀ ਜਾਂਦਾ ਹਾਂਜੀ, ਇਹ ਤਾਂ ਹੈ। ਮਨ ਨੀ ਕਰਦਾ, ਪਾਣੀ ਤੇ ਨਾਲ ਹੀ ਮਨ ਭਰਿਆ ਰਹਿੰਦਾ ਵਾ
ਹਾਂਜੀ ਜਦੋਂ ਮੌਸਮ ਸਹੀ ਹੋ ਜਾਂਦਾ, ਉਦੋਂ ਬੰਦਾ ਬਣਾ ਲੈਂਦਾ ਐ। ਵਧੀਆ ਵਧੀਆ ਡਿਸ਼ਿਜ਼ ਵਗੈਰਾ, ਜਿਵੇਂ ਕੁਛ ਨਵਾਂ ਤ ਟਰਾਈ ਕਰ ਲੈਂਦਾ। ਨਵੇਂ- ਨਵੇਂ ਖਾਣੇ ਬਣਾ ਕੇ ਦੇਖ ਲੈਂਦਾ। ਹੈਲੋ, ਹੈਲੋ, ਹੈਲੋ, ਹੈਲੋ ਹੈਲੋ ਹੈਲੋ
ਹੈੋ ਹਾਂਜੀ ਦੀਦੀ ਅਵਾਜ਼ ਨੀ ਸੀ ਆ ਰਹੀ, ਨਹੀਂ ਦੀਦੀ ਅਵਾਜ਼ ਨੀ ਸੀ ਕਿਉਂ
ਠੀਕ ਹੈ, ਚਲੋ ਹੁਣ ਆ ਰਹੀ ਐ ਆਵਾਜ਼।
ਹੁਣ ਆ ਰਹੀ ਹੈ।
ਹਾਂਜੀ ਹੋਰ ਦੱਸੋ ਕੀ ਬਣਾਉਂਦੇ ਆ, ਖਾਂਨੇ ਪੀਨੇ ਔ। ਨਵਾਂ
ਨਵਾਂ ਤਾਂ ਨਵਾਂ, ਦੀਦੀ ਜੀ ਬਸ, ਖਾਣੇ ਦੀਦੀ, ਹੈਲੋ।
ਠੀਕ ਹੈ।
ਤੁਸੀਂ ਕੀ ਬਣਾਉਦੇ ਆ ਇਹ, ਦੀਦੀ ਰਸੋਈ ਚ ਦੁਪਹਿਰ ਨੂੰ
ਅਸੀਂ ਕੁਛ ਨੀ ਬਸ, ਹੁਣ ਗਰਮੀ ਆ ਜ਼ਿਆਦਾ ਤਾਂ, ਫਾਸਟ ਫੂਡ ਵਗੈਰਾ ਤਾਂ ਖਾਂਦੇ ਨੀ ਹੁਣ, ਹਲਕਾ ਕਈ ਖਾਣਾ ਬਣਾਉਂਦੇ ਆਂ, ਗਰਮੀ ਕਰਕੇ ਜਿਵੇਂ ਚਾਵਲ ਵਗੈਰਾ ਬਣਾ ਲੈਂਦੇ ਆਂ, ਕਈ ਵਾਰ ਮੈਗੀ ਵੀ ਬਣਾ ਦਿੰਦੇ ਹਾਂ, ਜਵਾਕਾਂ ਨੂੰ
ਅੱਛਾ
ਹਮ
ਠੀਕ ਹੈ ਮੈਗੀ ਤਾਂ ਬੱਚੇ ਬਾਅਦ ਚ ਪਸੰਦ ਕਰਦੇ ਆ, ਪਰ
ਔ ਵੀ ਹੁਣ ਜਦੋਂ ਗ ਮੌਸਮ ਜਾਂ ਠੀਕ ਹੋ ਗਿਆ, ਔਦੋਂ ਡਿਸ਼ਾਂ ਵਗੈਰਾ ਬਣਾ ਕੇ ਦੇਖਦੇ ਆ, ਟਰਾਈ ਕਰ ਕਰਦੇ ਹੁੰਦੇ ਹਾਂ ਫਿਰ ਫੋਨ ਤੋਂ ਦੇਖਦੇ ਆ ਰੈਸਪੀਜ਼ ਕਦੇ ਕਿਹੜੀ ਡਿਸ਼ ਬਣਾ ਲੈਂਦੇ ਆ ਕਦੇ ਕਿਹੜੀ ਹੈਲੋ ਹੈਲੋ ਹ ਹੈਲੋ ਹੈਲੋ! ਆਵਾਜ਼ ਆ ਰਹੀ ਏ। ਹੈਲੋ!